ਹੈਲ
ਹੈਲੋ, ਸਸ ਸ਼੍ਰੀ ਕਾਲ।
ਸਸ ਸ੍ਰੀ ਕਾਲ ਮੈਮ, ਹੋਰ ਕਿਵੇਂ ਓ ਤੁਸੀ ਮੈਮ?
ਵਧੀਆ-ਵਧੀਆ। ਤੁਸੀਂ ਦੱਸੋ?
ਅਸੀ ਵੀ ਬੋਤ ਵਧੀਆ ਮੈਮ। ਹੋਰ ਤੁਸੀ ਕੀ ਕਰ ਰੇ ਓ ਮੈਮ? ਸਾਰੇ ਈ ਮੈਮ ਬੋਹੋਤ ਵਧੀਆ ਐ ਜੀ।
ਬਸ ਮੈਂ ਬੈਠੀ ਸੀਗੀ।
ਅੱਛਾ ਜੀ ਅੱਛਾ। ਤੁਸੀ ਮੈਮ ਮੈਰਿਡ ਓ ਜਾਂ ਅਨਮੈਰਿਡ ਓ?
ਮੈਂ ਅਨਮੈਰਿਡ ਆਂ। ਹਾਲੇੇ ਤਾਂ ਮੈਂ ਸ ਮਤਲਬ ਸਟੂਡੈਂਟ ਆਂ ਹਾਲੇੇ ਮੈਂ।
ਅੱਛਾ ਜੀ ਅੱਛਾ ਮੈਮ। ਠੀਕ ਐ ਜੀ। ਠੀਕ ਐ। ਅੱਛਾ ਜੀ।
ਤੇ ਆੱਜ ਅਸੀ ਨਾ ਵਿਆ ਬਾਰੇ ਗੱਲ ਕਰਾਂਗੇ ਕਿ ਬਈ ਪੈਲਾਂ ਕਿੱਦਾਂ ਹੁੰਦਾ ਸੀ ਹਿਸਾਬ ਕਿਤਾਬ ਅਤੇ ਹੁਣ ਕਿੱਦਾਂ ਹੁੰਦਾ।
ਹਾਂਜੀ-ਹਾਂਜੀ ਮੈਮ ਜ਼ਰੂਰ ਜੀ। ਆਈ ਐਮ ਆਲਸੋ ਮੈਰਿਡ।
ਜਿੱਦਾਂ ਤੁਸੀਂ ਅਨਮੈਰਿਡ ਹੋ ਯਾਂ ਮੈਰਿਡ ਹੋ?
ਨਈ ਮੈਂ ਮੈਰੀਡ ਆਂ। ਮੈ ਮੇਰੇ ਇੱਕ ਬੇਬੀ
ਹਾਂਜੀ, ਹਾਂਜੀ। ਤੇ ਜਿੱਦਾਂ ਪੈਲਾਂ ਹੁੰਦਾ ਸੀ ਪਿੰਡਾਂ 'ਚ ਕਿਸ
ਹਾਂਜੀ ਹਾਂਜੀ
ਜਿੱਦਾਂ ਪੰਜਾਬ 'ਚ ਪੈਲਾਂ ਹੁੰਦਾ ਸੀ।
ਹਾਂਜੀ
ਕਿ ਬਈ ਸਾਰਿਆਂ ਨੇ ਕੱਠੇ ਮਿਲ ਕੇ ਰਲ ਮਿਲ ਕੇ ਕਰਨਾ ਜੀ ਇੱਕ ਪਰਿਵਾਰ ਹੀ ਹੁੰਦਾ ਸਾਰਾ ਪਿੰਡਾਂ 'ਚ ਦਾ
ਹਾਂਜੀ-ਹਾਂਜੀ ਮੈਮ ਸਾਰਾ ਪਰਿਵਾਰ ਹੀ ਹੁੰਦਾ ਹੈਗਾ।
ਤੇ ਓ ਬੋਤ ਵਧੀਆ ਸਿਸਟਮ ਹੁੰਦਾ ਸੀ ਕਿ ਸਾਰੇ ਰਲ ਮਿਲ ਕੇ ਕਰੀਏ ਤੇ ਜਿੰਮੇਵਾਰੀਆਂ ਵੀ ਘੱਟ ਪੈਂਦੀਆਂ ਸਾਰਿਆਂ ਦੇ ਸਿਰਾਂ ਤੇ
ਕਿਉਂਕਿ ਮੈਮ ਪੈਲੇ ਸਮਿਆਂ ਦੇ ਵਿੱਚ ਜੇੜੇ ਵਿਆਹ ਹੁੰਦੇ ਸੀ ਬਹੁਤ ਸਾਦੇ ਢੰਗ ਦੇ ਨਾਲ ਹੁੰਦੇ ਸੀਗੇ।
ਹਾਂਜੀ-ਹਾਂਜੀ-ਹਾਂਜੀ
ਨਾ ਤਾਂ ਕੋਈ ਬੋਤਾ ਲੜਕੀ ਨੂੰ ਦਾਜ ਦਿੱਤਾ ਜਾਂਦਾ ਸੀ ਨਾ ਕੋਈ ਪੈਲੇਸ ਵਗੈਰਾ ਬੁੱਕ ਕੀਤੀ ਜਾਂਦੀ ਸੀ।
ਮਤਲਬ ਘਰੇ ਹੀ ਹੁੰਦਾ ਸੀ ਪਿੰਡਾਂ 'ਚ ਹੀ ਹੁੰਦੇ ਸੀਗੇ।
ਹਾਂਜੀ ਹਾਂ ਕਿਉਂਕਿ ਕੁੜੀ ਦਾ ਵਿਆਹ ਸੀ ਜੇੜਾ ਆਪਣੇ ਹੀ ਘਰ ਦੇ ਵਿੱਚ ਰੱਖਿਆ ਜਾਂਦਾ ਸੀ। ਬਰਾਤ ਉਹਨਾਂ ਦੇ ਹੀ ਘਰ ਦੇ ਵਿੱਚ ਆਉਂਦੀ ਸੀਗੀ।
ਹਾਂਜੀ-ਹਾਂਜੀ
ਜਿੱਥੇ ਕਿ ਆਨੰਦ ਕਾਰਜ ਜਾਂ ਫੇਰੇ ਅਲੱਗ- ਅਲੱਗ ਕਾਸਟ ਦੇ ਮਤ ਮੁਤਾਬਿਕ ਹੁੰਦੇ ਨੇਗੇ ਜੇੜੇ ਓ ਕੀਤੇ ਜਾਂਦੇ ਸੀਗੇ।
ਹਾਂਜੀ-ਹਾਂਜੀ
ਘਰ ਦੇ ਵਿੱਚ ਹੀ ਬਰਾਤ ਦੇ ਰੈਂਣ ਦਾ ਪ੍ਰਬੰਧ ਕੀਤਾ ਜਾਂਦਾ ਸੀਗਾ। ਤੇ ਉਹਨਾਂ ਨੂੰ ਹੀ ਘਰ ਦੇ ਵਿੱਚ ਖਾਣਾ ਸਿੰਪਲ ਮੰਜਿਆਂ ਤੇ ਬਿਠਾ ਕੇ ਹੀ ਖਵਾਇਆ ਜਾਂਦਾ ਸੀਗਾ।
ਹਾਂਜੀ-ਹਾਂਜੀ ਮਤਲਬ ਪੈਲਾਂ ਨਾ ਏਦਾਂ ਜੱਜ ਨਈ ਕਰਦੇ ਸੀਗੇ ਬਟ ਬੀ ਨਈਂ ਏਦਾਂ ਨੀ ਕਰਨਾ। ਓਦਾਂ ਨੀ ਕਰਨਾ ਪੈਲਾਂ ਸਾਰਾ ਸਾਂਝਾ ਸੀਗਾ।
ਹਾਂਜੀ ਹਾਂ ਤੁਹਾਡੀ ਗੱਲ ਸਈ ਐ ਪੈਲਾਂ ਸਭ ਕੁਝ ਇਕੁਅਲ ਹੀ ਮਿਲਦਾ ਸੀਗਾ।
ਹਾਂਜੀ ਤੇ ਹੁਣ ਤੁਸੀਂ ਏਦਾਂ ਹਿਸਾਬ ਲਾ ਲਓ ਜਿੱਦਾਂ ਤੁਸੀਂ ਸਾਡੇ ਘਰੇ ਵਿਆਹ ਹੈਗੈ ਅਸੀਂ ਪਿੰਡ 'ਚ ਰੈਨੇ ਆਂ।
ਹਾਂਜੀ
ਅੱਧੇ ਤੋਂ ਜਾਦਾ ਪਿੰਡ ਆਊਗਾ।
ਹਾਂਜੀ ਮੈਮ ਜ਼ਰੂਰ ਆਊਗਾ।
ਤੇ ਹੁਣ ਕੁਛ ਏਦਾਂ ਸ਼ਹਿਰਾਂ ਵਾਲੀ ਗੱਲ ਕਰੀਏ ਤੇ ਕੋਈ ਬੰਦਾ ਦੱਸਦਾ ਵੀ ਨਈਂ ਕਿ ਅਸੀਂ ਅਪਣੀ ਕੁੜੀ ਦਾ ਵਿਆਹ ਕਰਤਾ। ਯਾ ਏਦਾਂ ਯਾ ਓਦਾਂ ਕੀ ਉਹਨੂੰ ਕੈਹ ਕਿ ਖਰਚਾ ਬਚ ਜਊਗਾ।
ਹਾਂਜੀ ਹੁਣ ਮੈਮ ਏ ਕੱਲੇ ਸ਼ਹਿਰਾਂ ਦੇ ਵਿੱਚ ਨਈ ਹੈਗਾ। ਹੁਣ ਏ ਪਿੰਡਾਂ ਦੇ ਵਿੱਚ ਵੀ ਸੇਮ ਸਿਸਟਮ ਹੋ ਰਿਆ ਹੈਗਾ।
ਅੱਛਾ
ਹਾਂਜੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜੇੜਾ ਸਿਸਟਮ ਐ। ਬਹੁਤ ਜਾਦਾ ਚੇਂਜ ਹੋ ਗਿਆ।
ਅੱਛਾ-ਅੱਛਾ
ਹਾਂਜੀ ਕਿਉਂਕਿ, ਪਿੰਡਾਂ ਦੇ ਵਿੱਚ ਵੀ ਲੋਕ, ਜਦੋਂ ਵੀ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਨੇ ਈਵਨ ਦੋ ਓ ਆਪਣੇ ਚਾਚੇ-ਤਾਇਆ ਨੂੰ ਵੀ ਨਹੀਂ, ਕਦੇ-ਕਦੇ ਦੱਸਦੇ ਹੈਗੇ ਕਿ ਸਾਡੇ ਕੁੜੀ ਦੇ ਰਿਸ਼ਤੇ ਦੀ, ਭਾਨੀ ਨਾ ਮਾਰ ਦੇਣ
ਹਾਂਜੀ।
ਹੁਣ ਤਾਂ ਲਾ ਲਓ ਵੀ ਕੁੜੀ ਦੀ ਜਿਵੇਂ ਫੈਮਿਲੀ, ਡੈਡੀ, ਜੇ ਤਾਂ ਓ ਜੋਏਂਟ ਫੈਮਿਲੀ ਨੇ ਤਾਂ ਚਾਚਾ ਤਾਇਆ, ਇਹ ਸਾਰੇ ਚੱਲ ਜਾਂਦੇ ਨੇ ਗੇ, ਨਈੰ ਤੇ ਬਸ ਕੁੜੀ ਦਾ ਬ੍ਰਦਰ, ਕੁੜੀ ਦਾ ਦਾਦਾ, ਤੇ ਕੁੜੀ ਦਾ ਡੈਡੀ।, ਜਾਂ ਜੇ ਓਨਾਂ ਨੇ ਇੱਕ ਦੋ ਰਿਲੇਟ ਟੀ ਵੀ ਨੂੰ ਹੋਰ ਦਿਖੋਣਾ, ਤਾਂ ਓ ਓਨਾਂ ਨੂੰ ਦਿਖਾਉਂਦੇ ਨੇ ਸਿਰਫ
ਹਾਂਜੀ।
ਤੇ ਓ ਪੁੱਛ ਪੜਤਾਲ ਕਰਕੇ, ਜਦੋਂ ਰਿਸ਼ਤਾ ਪੱਕਾ ਹੋ ਜਾਂਦੈ ਫੇਰ ਵੀ ਓ ਲੋਕਾਂ ਨੂੰ ਬਹੁਤ ਘੱਟ ਦੱਸਦੇ ਨੇ ਕਿ, ਸਾਡੀ ਕੁੜੀ ਦਾ ਏਥੇ ਰਿਸ਼ਤਾ ਹੋਇਆ
ਹਾਂਜੀ, ਮਤਲਬ ਜਦੋਂ ਤੱਕ ਓ ਵਿਆਹ ਨਹੀਂ, ਮਤਲਬ ਸੱਦਦੇ ਨਾ ਤਾਂ ਤੱਕ ਨਹੀਂ ਦੱਸਦੇ ਉਹ ਸਾਡੇ ਵੀ ਇੱਧਰ, ਏਦਾਂ ਹੀ ਹੁੰਦਾ ਬਟ, ਹੁਣ ਦਾ ਮੌਡਰਨ ਜ਼ਮਾਨਾ ਹੋ ਗਿਆ ਹੁਣ ਤਾਂ ਮੌਡਰਨ, ਜਮਾਨਾ
ਹਾਂਜੀ ਹਾਂ ਮੈਮ, ਬਹੁਤ ਜ਼ਿਆਦਾ ਈ, ਹੁਣ ਤਾਂ ਲਾ ਲਓ ਤੁਸੀਂ
ਹੁਣ ਤਾਂ ਕੁੜੀਆਂ ਚੱਕ ਕੇ, ਇੰਸਟਾਗ੍ਰਾਮ ਤੇ ਪਾ ਦੇਨੀਐਂ ਫੇਸਬੁੱਕ ਤੇ, ਪਾ ਦੇਂਦੀਐ
ਏ ਤਾਂ ਗੱਲ ਸਹੀ, ਐ ਮੈਮ ਹੁਣ ਕਿਉਂਕਿ, ਬਹੁਤ ਮਾਹੌਲ ਹੈ ਜਿਹੜਾ, ਚੇਂਜ ਹੋ ਰਿਹਾ ਹੈਗਾ
ਜਿਦੇ ਬਾਰੇ ਅਸੀਂ ਗੱਲ ਕਰ ਰੇ ਆਂ, ਓ ਤੁਸੀਂ ਓ ਦੇਖੀ ਐ ਮੂਵੀ, 'ਰੱਬ ਦਾ ਰੇਡੀਓ'?
ਜਿਹੜੀ ਹੁਣ ਨਿਊ, ਆਈ ਐ ਮੈਮ?
ਨਹੀਂ-ਨਹੀਂ-ਨਹੀਂ-ਨਹੀਂ, ਪੁਰਾਣੀ ਵਾਲੀ ਜਿਹੜਾ ਫਸਟ ਪਾਟ ਹੈ ਆ ਓਦਾ
ਹਾਂਜੀ ਹਾਂ ਮੈਮ, ਓ ਮੈਂ ਦੇਖਿਆ ਹੈਗਾ ਏ
ਹਾਂਜੀ, ਓਦੇ ਵਿੱਚ ਸਾਰੀ ਦੱੱਸੀ ਹੋਈ ਐ। ਪਹਿਲਾਂ ਮਤਲਬ, ਕਿੱਦਾਂ ਹੁੰਦਾ ਸੀ।
ਹਾਂਜੀ ਹਾਂ, ਓਦੇ ਵਿੱਚ ਪੁਰਾਣੇ ਸਮੇਂ ਆਲਾ, ਸਾਰਾ ਦੱਸਿਆ ਹੋਇਆ ਹੈਗਾ
ਓਦੀ ਤਾਈ ਨੇ, ਈ ਭੰਗੀ ਮਾਰੀ ਸੀ, ਓਦੇ ਭੜਕਾ ਕੇ ਮਤਲਬ ਕੁੜੀ ਦੇ
ਹਾਂਜੀ ਹਾਂ, ਉਹਨਾਂ ਨੇ ਹੀ ਉਹ
ਮਤਲਬ ਇਦਾਂ ਦੇ ਵੀ ਕੁਛ ਰਿਸ਼ਤੇਦਾਰ, ਹੁੰਦੇ ਆ ਨਾ ਬਟ ਸਾਡੇ ਇੱਧਰ ਤਾਂ ਬਹੁਤ ਰੇਅਰ ਹੈਗਾ ਚੀਜ਼ ਮਤਲਬ ਉਹਨਾਂ ਨੇ ਦੱਸਿਆ ਕਿ, ਏਦਾਂ ਦੀ ਵੀ ਚੀਜ਼ ਹੁੰਦੀ ਹੈ, ਕਿ ਤੁਸੀਂ ਪਹਿਲੇ
ਰੌਲਾ ਪਾ ਦਿੰਨੇ ਆ ਕਿ, ਜਦੋਂ ਆਪਾਂ ਤਾਂ ਫੇਿਰ ਉਹ, ਏਦਾਂ ਹੋ ਸਕਦਾ ਹੈਗਾ
ਬਸ ਜਦੋਂ ਤੱਕ ਪੂਰੀ ਪੱਕੀ, ਗੱਲਬਾਤ ਨਾ ਹੋਏ ਨਾ ਕਿਸੇ ਵੀ ਚੀਜ਼ ਦਾ, ਰੌਲਾ ਨਹੀਂ ਪਾਉਣਾ ਚਾਹੀਦਾ, ਉਹ ਚੀਜ਼ ਬਣਦੀ ਹੀ ਨਹੀਂ
ਕਿਉਂਕਿ, ਜਿਹੜੇ ਅੱਜ- ਕੱਲ੍ਹ ਦੇ ਲੋਕ ਨੇ ਨਾ, ਉਹ ਬਹੁਤ ਜ਼ਿਆਦਾ ਜੈਲਸ ਫੀਲ ਕਰਦੇ ਨੇ, ਜਿੱਦਾਂ ਆਪਾਂ ਕਹਿ ਦਿੰਦੇ
ਹਨਜੀ
ਕਿਉਂਕਿ, ਉਹ ਦੂਜੇ ਨੂੰ ਖ਼ੁਸ਼ ਦੇਖ ਕੇ, ਬਹੁਤ ਰਾਜ਼ੀ ਨਈ ਹਾਂਜੀ ਹਾਂ, ਕੁੜੀਆਂ ਤੇ ਵੀ ਬੰਦੋ ਵੀ ਇਹਨਾਂ ਦੀ ਕੁੜੀ ਦਾ ਵਧੀਆ ਘਰ, ਕਿਵੇਂ ਹੋ ਗਿਆ ਰਿਸ਼ਤਾ ਇਹ ਵੀ ਹੁੰਦਾ ਗਾ ਪਰ ਅੱਜ -ਕੱਲ੍ਹ ਜਿਹੜੇ ਲੋਕ ਨੇ, ਉਹ ਵਿਆਹ ਸ਼ਾਦੀ ਆਂ ਦੇ ਬਹੁਤ ਜ਼ਿਆਦਾ ਪੈਸਾ ਜਿਹੜਾ ਉਹ ਖਰਚ, ਕਰਨ ਲੱਗ ਗਏ ਨੇ ਗੇ
ਹਾਂਜੀ -ਹਾਂਜੀ ਜਿਦਾਂ ਪਹਿਲੇ ਤਾਂ, ਇੰਨਾ ਬਜ ਮਤਲਬ ਮੈਨੂੰ ਏਨਾ ਨੀ ਪਤਾ ਤੁਹਾਨੂੰ ਪਤਾ ਹੋਣਾ ਪੈਲੇ ਕਿੰਨੇ ਪੈਸੇ ਲੱਗ ਜਾਂਦੇ ਹੋਣੇ ਆ ਵਿਆਹ ਤੇ
ਪੈਲਾਂ ਤਾਂ ਮੈਮ ਆਲਮੋਸਟ ਸੱਠ-ਸੱਤਰ-ਅੱਸੀ ਕ ਹਜ਼ਾਰ ਲੱਗ ਜਾਂਦਾ ਸੀਗਾ। ਠੀਕ ਐ ਨਾ, ਹੱਦ ਤੁਸੀਂ ਏ ਕਹਿ ਲੋ ਵੀ ਇੱਕ ਲੱਖ ਲੱਗ ਜਾਂਦਾ ਸੀ।
ਦਸ ਲੱਖ ਵੀ ਬੰਦਿਆਂ ਨੂੰ ਐ ਲੱਗਦਾ ਕਿ ਬੋਹਤ ਘੱਟ ਨੇ
ਮੈਮ ਮੇਰੀ ਰਿਸੈਂਟਲੀ ਮੈਰਿਜ ਹੋਈ ਐ ਮੇਰੀ ਮੈਰਿਜ ਤੇ ਟਵੈਂਟੀ ਲੈਖ ਲੱਗੇ।
ਅੱਛਾ ਜੀ।
ਦੇਖਲੋ ਤੁਸੀਂ ਵੀ, ਅਪਣੇ ਖਰਚੇ ਐਨਾ ਵੱਧ ਗਏ ਈਵਨ ਸੋ ਮੇਰੇ ਇਨਲੋਜ਼ ਨੇ ਹਾਂਜੀ ਇਨਲੋਜ ਨੇ ਮੇਰੇ ਕੁਛ ਮੰਗਿਆ ਨੀ ਬਸ ਗੋਲਡ ਤੋਂ ਬਿਨਾ
ਹਾਂਜੀ-ਹਾਂਜੀ।
ਤੁਸੀਂ ਰਲ ਵੀ ਫੇਰ ਵੀ ਏਨਾ ਖਰਚਾ ਆਂਦਾ ਆਪਾਂ ਪੈਲੇਸ ਬੁੱਕ ਕਰਦੇ ਆ ਵਧੀਆ ਤੋਂ ਵਧੀਆ ਕੱਪੜੇ ਖ਼ਰੀਦ ਦਯਾਂਗੇ
ਤਾਂ ਓਨਾਂ ਨੂੰ ਵੀ ਦੇਣੇ ਹੈਗੇ ਐ।
ਹਾਂਜੀ ਓਨਾਂ ਦੇ ਕੱਪੜੇ ਵੀ ਆਪਾਂ ਨੂੰ ਹੁਣ ਦੇਖੋ ਵਧੀਆ ਖਰੀਦਣੇ ਪੈਂਦੇ ਨੇ। ਸਿੰਪਲ ਆਪਾਂ ਕੱਪੜਾ ਨੀ ਦਿੰਦੇ ਹੈਗੇ। ਵੀ ਦੇਖਣ ਆਲੇ ਨੂੰ ਵਧੀਆ ਨੀ ਲੱਗਣਾ ਹੈਗਾ। ਤੇ ਦੂਸਰਾ ਲਾ ਲੋ ਵੀ, ਆਪਣੇ ਜੇੜੇ ਮੈੰਦੀ ਦਾ ਪ੍ਰੋਗਰਾਮ ਹੋ ਗਯਾ, ਹਲਦੀ ਦਾ ਪ੍ਰੋਗਰਾਮ ਹੋ ਗਿਆ ਆਪਾਂ ਪੈਲਾਂ ਦੇ ਮੁ ਕਾਵਲੇ ਹਾਂਜੀ ਬੋਹਤ ਜ਼ਿਆਦਾ ਏਨੂੰ ਡੈਕੋਰੇਟ ਕਰ ਦਿਆਂਗੇ ਤੇ ਬੋਹਤ ਵਧੀਆ ਢੰਗ ਨਾਲ ਮਨਾਓਣੇ ਆ ਗੇ ਦੇਖੋ
ਹਾਂਜੀ-ਹਾਂਜੀ।
ਈਵਨ ਤੇ ਤੁਸੀਂ ਡੈਕੋਰੇਸ਼ਨ ਵਾਲੇ ਈ ਦੇਖ ਲੋ ਵਿਆਹ ਦੇ ਸਮੇਂ ਘੱਟੋ-ਘੱਟ ਦਸ-ਵੀਹ ਹਜ਼ਾਰ ਤਾਂ ਓਹੀ ਲੈ ਜਾਂਦੇ ਨੇਗੇ
ਹਾਂਜੀ ਐ ਤਾਂ ਹੈ, ਢੋਲ ਵਾਲੇ ਲੈ ਜਾਂਦੇ ਨੇ, ਡੀਜੇ ਵਾਲੇ ਲੈ ਜਾਂਦੇ ਨੇ।
ਹਾਂਜੀ ਹਾਂ ਡੀਜੇ ਵਾਲੇ ਵੀ ਬੋਹਤ ਲੈਂਦੇ ਨੇ ਹੈਂਗੇ ਦੇਖੋ ਏ ਸਾਰਾ ਸਿਸਟਮ ਲਾ ਕੇ ਅੱਜ ਕੱਲ੍ਹ ਜੇੜਾ ਵਿਆਹ-ਸ਼ਾਦੀਆਂ ਤੇ ਖ਼ਰਚ ਹੈਗਾ, ਓ ਬੋਹਤ ਵੱਧ ਰੇਆ ਹੈਗਾ।
ਮਤਲਬ ਤੁਸੀਂ ਲਾ ਕੇ ਦੇਖੋ, ਮੋਟਾ-ਮੋਟਾ ਚਾਰ ਲੱਖ-ਤਿੰਨ ਲੱਖ ਤਾਂ ਤੁਹਾਨੂੰ ਅਲੱਗ ਹੀ ਚਾਇਦਾ।
ਹਨਜੀ ਮੈਮ, ਓ ਤਾਂ ਕੱਪੜਿਆਂ ਦੇ ਲਈ ਚਾਇਦਾ ਹੈਗਾ ਆਪਾਂ ਨੂੰ ਕੱਪੜੇ, ਫਰਨੀਚਰ, ਏਨਾਂ ਚੀਜ਼ਾਂ ਤੇ ਈ੍ ਲੱਗ ਜਾਂਦਾ ਮੈਮ ਏਨਾ ਕ ਤਾਈ
ਜੀ ਐ ਤਾ ਹੈ ਹੀ ਕੁਛ ਘਰ ਵੀ ਮਤਲਬ ਜਦੋਂ ਵਿਆਹ ਹੁੰਦਾ ਹੈ ਬੰਦਾ ਦਾ ਜਿੱਦਾਂ ਬੇੇਟੇ ਦਾ ਵਿਆਹ ਹੋਇਆ ਕੁੜੀ ਦਾ ਹੋਇਆ ਪੇਂਟ-ਪੂਂਟ ਕਰਾਣਾ ਪੈਲਾਂ ਹੋਰ ਤੇ ਵੀ ਅਲੱਗ ਲੱਗੂ ਗਾ।
ਸਈ ਗੱਲ ਐ ਮੈਮ ਕਿਉਂਕਿ ਐਵੇਂ ਹੁੰਦਾ ਕਿ ਘੱਰ ਨੀ ਸੋਹਣਾ ਲੱਗਣਾ ਹੈਗਾ ਅਪਣਾ ਜੇ ਆਪਾਂ ਪੇਂਟ ਵਗੈਰਾ ਨਹੀ ਕਰਵਾਉਂਦੇ ਹੈਗੇ।
ਹਾਂਜੀ-ਹਾਂਜੀ ਐ ਤਾਂ ਹੈ ਹੀ।
ਫੇਰ ਓਨੂੰ ਅਲੱਗ-ਅਲੱਗ ਤਰ੍ਹਾਂ ਲਾ ਲੋ ਵੀ ਆਪਾਂ ਫਲਾਵਰਸ, ਲਾਈਟਸ ਵਗੈਰਾ ਨਾਲ ਡੈਕੋਰੇਟ ਕਰਵਾਉਣੇ ਆ ਬੋਹਤ ਖਰਚ ਚਾ ਕਰਦੇ ਹਾ ਆਪਾਂ ਵਿਆਹ ਦੇ ਉੱਪਰ
ਬੀ ਐ ਤਾ ਹੈ ਹੀ
ਜਦ ਕਿ ਪਿਛਲੇ ਸਮੇਂ ਦੇ ਵਿੱਚ ਲਾ ਲੋ ਵੀ ਨਾ ਕੋਈ ਡੈਕੋਰੇਸ਼ਨ ਕੁਛ ਨੀ ਹੁੰਦਾ ਦੀ ਸਿਰਫ ਮੁੰਡੇ ਵਾਲੇ ਆਓਂਡੇ ਸੀ ਕੁੜੀ ਨੂੰ, ਲੈ ਜਾਂਦੇ ਸੀਗੇ।
ਬਾੱਸ ਓ ਵੀ ਹੁਂਦੇ ਸੀ ਕਿ ਬਾੱਸ ਫੁੱਲਾ, ਫੁੱਲਾ ਦੀਆ ਜੇੜੀਆਂ ਮਾਲਾ ਹੁਂਦੀਆਂ ਗੇਂਦੇ ਦੇ ਫੁੱਲਾਂ ਦੀਆਂ ਮਾਲਾ ਓ ਲੱਗਦੀਆਂ ਸੀਗੀਆਂ ਬਾੱਸ।
ਹਾਂਜੀ-ਹਾਂਜੀ, ਬਾੱਸ। ਪੈਲਾ ਤਾਂ ਐਨਾ ਨਨ ਹੈ ਈ ਨੀ ਸੀਗਾ ਕੁਛ ਵੀ।
ਹਾਂਜੀ।
ਪਰ ਹੋਨ ਟਾਈਮ ਦੇ ਹਿਸਾਬ ਦੇ ਬਦਲ ਦੇ ਨਾਲ-ਨਾਲ ਲੋਕਾਂ ਦੇ ਸ਼ੌਂਕ
ਪੈਲੇ ਤਾਂ ਸੂਟਾ ਚ ਈ ਵਿਆ ਹੋ ਜਾਂਦੇ ਸੀ, ਲੈੰਗੇ ਪਾਲੋ ਓ ਸ਼ੇਰਵਾਨੀਆਂ ਪਾਲੋ
ਹਾਂਜੀ ਹਾਂ ਹੁਨ ਤਾ ਮੈਮ ਤੁਸੀ ਲੈਗਾ ਖਰੀਦਨ ਜਾਓ ਓ ਉਸੇ ਦੀ ਚਾਲੀ-ਪੰਜਾਹ ਹਜ਼ਾਰ ਲੈ ਲੈਂਦੇ ਨੇਗੇ।
ਹਾਂਜੀ-ਹਾਂਜੀ, ਹੁਨ ਤਾਂ ਰੈਂਟ ਤੇ ਵੀ ਰੈਂਟ ਤੇ ਵੀ ਪੰਦਰਾਂ ਤੋਂ ਨੀਚੇ ਕੋਈ ਲੈਗਾ ਨੀ ਐ ਇੱਕ ਦਿਨ ਦਾ
ਤੇ ਮੈਂ ਮੈਂ ਆਲਮੋਸਟ ਥਰਟੀ ਥਾਊਸੈਂਡ ਦਾ ਕਰਵਾਇਆ ਸੀਗਾ।
ਰੈਂਟ ਤੇ
ਹਾਂਜੀ ਮੈਮ ਰੈਂਟ ਤੇ।
ਅੱਛਾ-ਅੱਛਾ।
ਤੇ ਤੁਸੀ ਲਾ ਲੋ ਵੀ ਘੱਟੋ-ਘਾੱਟ ਫਿਫਟੀ ਵਾਗੂ ਬਯੂਟੀ ਪਾਲਰ ਨੇ ਲੇਆ ਸੀਗਾ।
ਹਾਂਜੀ ਹੁਨ ਤੁਸੀ ਮੈਨੂੰ ਫੋਨ ਕਰ ਲਯੋ ਠੀਕ ਐ।
ਹਾਂਜੀ ਹਾਂ ਮੈਮ ਥੈਂਕ ਯੂ ਥੈਂਕ ਯੂ ਕਰਦੇ ਆਈ, ਓ
ਓਕੇ